ਹਾਂਜੀ ਹਾਂਜੀ, ਵਧੀਆਂ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
ਹਾਂਜੀ, ਠੀਕ ਆ।
ਹਾਂਜੀ, ਸਿਹਤਾਂ ਠੀਕ ਨੇ ਤੁਹਾਡੀਆਂ?
ਸਭ ਵਧੀਆਂ, ਸਭ ਵਧੀਆਂ ਜੀ।
ਅੱਜ-ਕੱਲ੍ਹ ਕੀ ਕਰ ਰਹੇਂ? ਲ਼ੈ
ਮੈਂ, ਤੁਸੀਂ ਠੀਕ ਹੋ, ਘਰ-ਘੂਰ ਸਭ
ਅੱਛਾ। ਅੱਛਾ, ਨਹੀਂ-ਨਹੀਂ, ਮੈਂ ਕਿਹਾਂ ਕੋਈ ਐ ਅੱਛਾ, ਮੈਂ ਕਿਹਾ ਕੋਈ ਐਕਰਸਾਈਜ਼ ਵਗ਼ੈਰਾ ਕਰ ਰਹੇਂ ਹੋ, ਫਿਟਨੈਂਸ ਵਗੈਰਾ ਕੁੱਛ?
ਐਕਸੋਸਾਈਜ਼ 'ਜ ਤੇ ਅਸੀਂ, ਐਕ ਸਾਈਜ਼ ਤੇ ਅਸੀਂ ਦੇਖੋ, ਸਵੇਰੇ- ਸਵੇਰੇ ਉਠ ਕੇ, ਹਾਂ। ਨਹੀਂ, ਐਕਸੋਸਾਈਜ਼ ਤੇ ਅਸੀਂ ਸਵੇਰੇ-ਸਵੇਰੇ, ਥੋੜੀ-ਥੋੜੀ ਕਰ ਹੀ ਲੈਂਦੇ ਹਾਂ ਬਸ, ਹਾਂਜੀ ਹਾਂ, ਥੋੜਾ ਬਹੁਤਾ ਤਾਂ ਕਰ ਲਈਦਾ।
ਇਕ, ਗਰਮੀਂ ਬਹੁਤ ਪੈ ਰਹੀਂ ਹੈ ਨਾ। ਅੱਜ-ਕੱਲ ਗਰਮੀਂ ਬਹੁਤ ਹੋ ਰਹੀ ਹੈ, ਪਾਣੀ-ਪੂਣੀ, ਰੱਖੋ।
ਨਹੀਂ, ਅਸੀਂ ਤੇ ਸਵੇਰੇ-ਸਵੇਰੇ ਉੱਠ ਜਾਂਦੇ ਹਾਂ, ਜਿਵੇਂ ਸਵੇਰੇ ਉੱਠੇ ਸਾਢੇ ਚਾਰ-ਪੰਜ ਵਜੇ, ਆਪਣਾਂ ਚਲੇ ਜਾਓ ਉੱਪਰ ਛੱਤ ਤੇ ਹਾਂ, ਹੋਰ ਥੋੜਾ ਬਹੁਤ ਜਿੰਨਾ ਵੀ ਹੋਏ, ਆਪਣਾਂ ਕਰ ਲੋ। ਥੋੜਾ ਐਕਸੋਸਾਈਜ਼ ਕਰ ਲੋ, ਥੋੜਾਂ ਘੁੰਮ-ਘਾਮ ਲੋ, ਚੱਕਰ- ਚੱਕਰ ਕੱਟ ਲਏ।
ਹਾਂਜੀ-ਹਾਂਜੀ, ਅੱਜ਼ ਕੱਲ੍ਹ ਬੜਾਂ ਧਿਆਂਨ ਧਿਆਨ ਰੱਖਣਾਂ ਪੈਂਦਾ, ਫਿਟਨੈਸ ਦਾ ਵੀ ਹਾਂਜੀ ਹਾਂਜੀ, ਮੈਂ ਵਧੀਆਂ ਬਸ, ਮੈਂ ਵੀ ਹਾਊਸ ਵਾਈਫ਼ ਹਾਂ। ਬੱਚਿਆਂ ਦੀ ਛੁੱਟੀਆਂ ਨੇ। ਹੋਰ, ਬੱਚੇ ਦਿਮਾਗ ਖਾ ਰਹੇਂ ਨੇ, ਘਰ ਬਹਿ ਕੇ।
ਹਾਂ
ਹਾਂਜੀ, ਹੁਣ ਸਕੂਲ ਚੱਲ ਜਾਣਾਂ, ਬਸ ਆਪਣੀਂ ਡਿਊਟੀ ਹਾਂਜੀ ਫੇਿਰ ਉਈਓ ਆਪਣਾ ਰੂਟੀਨ, ਉਈਓ ਪੜ੍ਹਾਈ ਵਗੈਰਾ, ਪਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਗਰਮੀ 'ਚੋਂ ਅ, ਬਹੁਤ ਜ਼ਿਆਦਾ ਗਰਮੀ ਹੈ। ਹਾਂਜੀ, ਹੋਰ ਸੁਣਾਓ? ਹੋਰ ਹਾਂਜੀ, ਮੌਸਮ ਥੋੜਾ ਖ਼ਰਾਬ ਚੱਲ ਰਿਹਾ। ਕਦੀ ਬਾਰਿਸ਼ ਆਉਂਦੀ ਹੈ, ਬਾਰਿਸ਼ ਆਉਂਦੀ ਹੈ ਤੇ ਉਹ ਹੋ ਜਾਂਦਾ, ਗਰਮੀ- ਗਰਮੀ ਜਿ ਹੋ ਜਾਂਦੀ ਹੈ। ਸਗਗੋਂ ਜ਼ਿਆਦਾ ਹਾਂ, ਹੁਮ ਸ ਹੋ ਜਾਂਦੀ ਹਮ ਮੌਸਮ ਜ਼ਿਆਦਾ ਸਗੋਂ ਗਰਮੀ ਵਾਲਾ ਹੋ ਜਾਂਦਾ, ਬਾਰਿਸ਼ ਆ ਕੇ ਨਾ ਜ਼ਿਆਦਾ ਬੇਕਾਰ ਜਾਂਹਾ ਮੌਸਮ ਹੋ ਜਾਂਦਾ। ਪਹਿਲੇ, ਪਿਛਲੇ ਸਾਲ ਬਾਰਿਸ਼ਾਂ ਆਉਂਦੀਆਂ ਸੀ ਨਾ, ਉਦੋਂ ਮੌਸਮ ਠੰਡਾ ਰਹਿੰਦਾ ਸੀ
ਹਾਂ, ਨਹੀਂ ਕੱਲ ਤੇ ਤੇ ਰਿਹਾ ਹੀ ਹੈ ਮੌਸਮ ਥੋੜਾ ਠੰਡਾ, ਬਸ ਅੱਜ ਥੋੜ੍ਹੀ ਹੋ ਗਈ ਗਰਮੀ ਜ਼ਿਆਦਾ ਧੁੱਪ ਤੇਜ਼ ਨਿਕਲੀ ਹੈ ਨਾ, ਕੱਲ੍ਹ ਤੇ ਸਾਰਾ ਦਿਨ ਬੜਾ ਵਧੀਆ ਸੀ ਮੌਸਮ ਠੰਡਾ -ਠੰਡਾ
ਹਾਂਜੀ ਹਾਂਜੀ ਸਾਡੇ ਹੱਥੇ ਤੇ ਬ
ਔਰ, ਤੁਸੀਂ ਸੁਣਾਓ ਹਲੇ ਤੁਹਾਡੇ ਬੱਚੇ ਸੋਏ ਹੋੋਏ ਨੀ ਰਾਤੀ
ਨਹੀਂ ਸਾਡੇ ਬੱਚੇ ਮਛੜਦੇ ਪਏ ਨੇ ਹੱਲੇ, ਸ਼ਰਾਤ ਤਾਂ ਕਰਦੇ ਪਏ ਨੇ, ਖੇਲਦੇ ਪਏ ਨੇ, ਸਾਡੇ ਬੱਚੇ ਤੇ ਬਾਰਾਂ ਵਗਸ ਤੋਂ ਪਹਿਲੇ ਨਹੀਂੀ ਸੋਲਦੇ
ਅੱਛਾ ਜੀ ਠੀਕ ਹੈ।
ਬੱਚੇ, ਬਾਰਾਂ ਵਜਾ ਦਿੰਦੇ ਨੇ ਸੌਦੇ -ਸੋਦੇ, ਕਦੀ -ਕਦੀ ਇੱਕ ਵੀ ਵੱਜ ਜਾਂਦਾ ਉਹਨਾਂ ਨੂੰ ਸੌਦੇ ਸੌਦੇ ਹਾਂਜੀ, ਹਲੇ ਖੇਲਦੇ ਹਾਂ ਛੋਟੇ ਹੀ ਨੇ ਹਲੇ ਛੋਟੇ ਹੀ ਨੇ, ਸਕੂਲ ਜਾਣਗੇ ਨਾ, ਫੇਰ ਆਪਣੇ ਟਾਈਮ ਤੇ ਸੌਣਗੇ ਫੇਰ, ਟਾਈਮ ਤੇ ਉੱਠਣਾ, ਉੱਠਣਗੇ ਫੇਰ ਉਹਨਾਂ ਦੀ ਜਿਹੜੀ ਡਿਊਟੀ, ਉਹ ਮਤਲਬ ਰੂਟੀਨ ਹੈ। ਫੇਰ, ਉਹ ਹਿਸਾਬ ਨਾਲ ਠੀਕ ਹੋਜਏਗੀ ਹੁਣ ਪਤਾ ਤੇ ਪਰ ਦੋ, ਤਿੰਨ ਦਿਨ ਰਹਿ ਗਿਆ, ਸਿਕਸ ਨੂੰ ਇਹਨਾਂ ਦੇ ਸਕੂਲ ਸ਼ੁਰੂ ਹੋ ਜਾਂਦੇ ਨੇ, ਇਹਨਾਂ ਦੇ
ਫੇਿਰ ਤੁਹਾਡੀ ਵੀ ਨਾਲ- ਨਾਲ ਡਿਊਟੀਆਂ ਲੱਗ ਜਾਂਦੀਆਂ, ਨਾਲ -ਨਾਲ ਬੱਚਿਆਂ ਦੀ ਡਿਊਟੀ, ਨਾਲ -ਨਾਲ ਪੇਰੈਂਟਸ ਦੀ ਵੀ
ਹਾਂ, ਪੇਰੈਂਟਸ ਦੀਆਂ ਵੀ ਡਿਊਟੀਆਂ ਨਾਲ ਹੀ ਨੇ ਫ ਡਿਊਟੀ ਲੈਣ ਜਾਓ, ਛੱਡਣ ਜਾਓ, ਬਸ ਡਿਊਟੀਆਂ ਸ਼ੁਰੂ
ਹਾਂ, ਹੋਰ ਚਲੋ ਠੀਕ ਆਪਣੇ -ਆਪਣੇ ਕੰਮ ਲੱਗਿਆ ਰਹਿੰਦਾ ਬੰਦਾ ਬਿਜੀ ਰਹਿੰਦਾ ਹੈ। ਬਈ
ਹੋਰ, ਬਿਜ਼ੀ ਰਹਿਣ ਦਾ ਸਹੀ ਗੱਲ ਹੈ, ਬਿਜ਼ੀ ਰਹਿਣਾ ਵੀ ਬੜਾ ਜ਼ਰੂਰੀ ਹੈ। ਅੱਜ ਕੱਲ ਤੇ ਠੀਕ ਹੈ, ਬੰਦੇ ਨੂੰ ਆਪਣੇ ਚ ਬਿਜ਼ੀ ਰਹਿਣਾ ਚਾਹੀਦਾ। ਨਾ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਚਾਹੀਦਾ, ਬਿਜੀੀ ਰਹਿਣਾ ਚਾਹੀਦਾ
ਵਿਹਲੇ ਰੋ ਗਏ ਨ ਤੇ ਫੇਿਰ ਸਟਰ੍ਰੈਸ ਵਿੱਚ ਹੀ ਰੋ ਗਏ। ਜ਼ਿਆਦਾ ਫ੍ਰਰੀ ਰਹੋਗੇ ਤੇ ਸਟਰ੍ਰੈਸ ਵਿੱਚ ਰਹੋਗੇ, ਔਰ ਜੇ ਅਗਰ ਥੋੜ੍ਹਾ ਆਪਣੇ ਆਪ ਨੂੰ ਬਿਜੀੀ ਰੱਖ ਹੋ ਗਏ ਤੇ ਥੋੜਾ ਠੀਕ ਰਹਿੰਦਾ ਸਰੀਰਕ, ਵੀ ਸ਼ਰੀਰ ਤੌਰ ਤੇ ਵੀ ਔਰ ਵੈਸੇ ਵੀ
ਬਿਲਕੁਲ ਸਹੀ ਗੱਲ ਹੈ। ਹਾਂਜੀ ਹਾਂਜੀ -ਹਾਂਜੀ ਹੋ ਜਾਂਦੇ ਆ, ਹੋ ਜਾਂਦੇ ਆ, ਹਾਂਜੀ ਹਾਂਜੀ ਆਪਣਾ - ਆਪਣਾ, ਆਪਣਾ ਮਤਲਬ ਸਵੇਰ ਤੋਂ ਆਪਣੀ ਰੂਟੀਨ ਸ਼ੁਰੂ ਹੋ ਜਾਏਗੀ, ਸਾਡੇ ਕੋਲ ਸੋਚਣ ਦਾ ਟਾਈਮ ਹੀ ਨਹੀਂ ਹੋਏਗਾ, ਕਿਸੇ ਦੇ ਬਾਰੇ ਕਿ ਕੋਈ ਕੀ ਕਰ ਰਿਹਾ ਜਾਂ ਕੀ ਹੋ ਰਿਹਾ, ਠੀਕ ਹੈ ਨਾ, ਆਪਣੇ ਚ ਬਿਜ਼ੀ ਆ, ਸਾਡੇ ਕੋਲ ਟਮ ਵੀ ਨੀ ਹੈ, ਕੁਛ ਸੋਚਣ ਵਾਸਤੇ ਮਤਲਬ, ਇੰਨਾ ਕੁ ਬੰਦਾ ਬਿਜੀੀ ਆ, ਵੈਸੇ ਵੀ ਜਿਹਨਾਂ ਦੇ ਬੱਚੇ ਸਕੂਲ ਜਾਂਦੇ ਆ ਅਸੀਂ, ਓਦਾਂ ਹੀ ਬਿਜ਼ੀ ਰਹਿੰਦੇ ਹਾਂ, ਬੱਚਿਆਂ ਨੂੰ ਪੜ੍ਹਾਣਾ ਖੁਦ
ਹਾਂ ਹਾਂ ਹਾਂ, ਅੱਛਾ ਅੱਛਾ ਚਲੋ, ਅੱਛਾ ਕਰਦੇ ਵਧੀਆ ਮੇਰੇ ਬੱਚੇ ਬੱਚੇ ਵੱਡੇ ਹੈਗੇ ਨੇ, ਬੜੇ ਹੋ ਗਏ ਨੇ
ਅੱਛਾ, ਮੇਰੇ ਹਾਲੇ ਹੈਗੇ ਸੈਵਨਥ 'ਚ ਆ ਇੱਕ ਸੈਕਿੰਡ 'ਚ ਆ। ਹਾਂਜੀ-ਹਾਂਜੀ। ਬਸ ਵਧੀਐ ਹੋਰ ਅੱਜ-ਕੱਲ ਅਚਾਰ-ਚੂਰ ਪਾ ਰੇਉ ਨਈ।
ਅਚਾਰ-ਅਚੂਰ ਸਭ ਬਣ ਗਏ ਨੇ ਹੁਣ ਤੇ ਹੁਣ ਤੇ ਮੀਨਾ ਖਤਮ ਹੋ ਗਿਆ ਸਾਗ ਦਾ ਮੀਨਾ ਚਾਰ ਦਾ ਤੇ।
ਅੱਛਾ-ਅੱਛਾ ਤੁਸੀਂ ਪਾ ਲਇਆ ਅਚਾਰ-ਚੂਰ। ਅਸੀਂ ਪਾਨੇ ਆ ਅਸੀਂ ਅੱਜ ਹੀ ਲਿੱਤੇ ਨੇ ਪਾਵਾਂਗੇ ਅਸੀਂ ਵੀ ਚਾਰ ਚਟਨੀ ਥੋੜੀ ਬੋਤ।
ਹਾਂ, ਅਸੀਂ ਬਣਾ ਗੇ ਆ ਮਤਲਬ ਯੂਜ-ਯਜ ਕਰ ਲਿੱਤੇ ਨੇ ਸਮਾਨ ਮਤਲਬ। ਖਾ-ਪੀ ਲਏ ਨੇ ਚਟਨੀਆਂ-ਵਟਨੀਆਂ ਸਭ ਔਰ ਬਾਕੀ ਰਹਿ ਗਿਆ। ਚਾਰ ਓ ਬਣਾ ਕੇ ਰੱਖਤਾ ਏ ਡੱਬਾ। ਹੋਰ ਹਲੇ ਤੇ ਪਿਛਲਾ ਯੂਜ ਹੋ ਰਿਆ ਪਿਛਲਾ ਜਦ ਖ਼ਤਮ ਹੋਏਗਾ ਤੇ ਤਾਂ ਅਗਲਾ ਫੇਰ ਹੁਨ ਚਲਾਵਾਂਗੇ।
ਹੂੰ। ਹਾਂਜੀ, ਓ-ਓ ਤੇ ਉ ਤੇ ਹੈਇ ਏ, ਉ ਤੇ ਹੈਇ ਏ। ਏ ਐ ਵੀ ਚੀਜ਼ਾਂ ਵੀ ਜ਼ਰੂਰੀ ਨੇ।
ਹਾਂ, ਰੋਟੀ ਦੇ ਨਾਲ-ਨਾਲ ਏ ਵੀ ਸਮ ਸਾਨੂੰ ਹੋਣਾ ਜ਼ਰੂਰੀ ਹੈਗਾ ਨਾਲ ਘਰ ਦਾ ਬਜ਼ਾਰ ਦਾ ਨਈ ਆ ਬਜ਼ਾਰ ਦਾ ਨਈ ਸਈ। ਨਈ ਮਿਲਦਾ ਨਾ ਸਮਾਨ ਜੇਕਰ ਅਸੀਂ ਬਜ਼ਾਰੋਂ ਲਈਏ ਰੈਡੀਮੇਡ। ਤੇ ਉ ਤੇ ਬਸ ਨੁਕਸਾਨ ਹੀ ਕਰਦ
ਹਾਂਜੀ-ਹਾਂਜੀ ਬਾਰ ਦੀਆਂ ਚੀਜ਼ਾਂ ਤੇ ਨੁਕਸਾਨ ਹੀ ਏ ਜੋ। ਬੰਦਾ ਖੁਦ ਘਰ ਬਣਾਂਣਦਾ ਸਫ਼ਾਈ ਨਾਲ। ਘਾਰ ਨਾ ਬੰਦਾ ਸਾਫ਼-ਸਫ਼ਾਈ ਨਾ ਬਣਾਨਦੇ ਓ ਕੀ ਪਤਾ ਕੀ। ਕਰਕੇ ਬਣਾਨਦੇ ਨੇ।
ਨੇ ਆਪਣੇ ਆਪ ਬਣਾੳ ਨਈ ਬਜ਼ਾਰੋਂ ਨੀ ਮਿਲੇਗਾ ਇੰਨਾ ਸਾਫ਼।
ਹਾਂਜੀ, ਉ ਤੇ ਪਤਾ ਹੁੰਦੇ ਨਾ ਅਸੀ ਖੁੱਦ ਕੀ ਪਾਇਐ ਕੀ ਨੀ ਪਾਇਆ ਸਾਨੂੰ ਪਤਾ ਹੁੰਦੇ ਨਾ। ਕੀ ਪਾਇਆ ਕੀ ਨਈ ਪਾਇਆ ਓ ਤੇ ਹੈ ਹੀ ਏ। ਚਲ ਵਧੀਆ ਅੱਜ-ਕੱਲ ਤੇ ਬਾਰ ਬਾਰਾਂ ਦੀ ਬਾਰ ਦੀ ਚੀਜ਼ਾਂ ਖਾਣ ਹੁੰਦੇ ਨੇ ਬੱਚੇ ਕੀ ਹੈਗਾ ਏ ਕੀ ਖਵਾਦੇ ਨੇ ਕੀ ਨਈ। ਪਾਂਦੇ ਹੈਗੇ ਵਿੱਚ। ਹਾਂਜੀ-ਹਾਂਜੀ ਉਇੳ ਨਾ। ਹਾਂਜੀ।
ਹਾਂਜੀ।
ਪੁਰਾਣੇ ਏ ਓ।